ਹੈਲੋ ਹੈਲੋ
ਸਤਿ ਸ਼੍ਰੀ ਅਕਾਲ ਜੀ
ਹੈਲੋ ਹੈਲੋ ਆਵਾਜ਼ ਆਉਣਦੀ ਹੈ
ਹੈਲੋ
ਅਵਾਜ਼ ਮੰਡੀ ਹੈ
ਹਾਂਜੀ ਹਾਂਜੀ
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੈਲੋ ਹਾਂਜੀ ਵਧੀਆ ਜੀ ਵਧੀਆ ਸ਼ੁਕਰ ਐ ਮ ਲੱਗਦਾ ਤੁਸੀਂ ਦੱਸੋ ਤੁਸੀਂ ਕਿ ਰਹੇ ਹੋ ਬ ਮ ਕੁਛ ਨੀ ਵਿਹਲੇ ਬੈਠੇ ਸੀ ਤੁਸੀਂ ਦੱਸੋ ਕੀ ਕਰਨ ਡਓ
ਅਸੀਂ ਵੀ ਵੇਲੇ ਬੈਠੇ ਸੀ ਚਾਹ ਪੀਂਦੇ ਪਏ ਸੀ
ਚਾਹ ਪੀ ਰਹੇ ਸੀ ਇਕੱਲੇ ਇਕੱਲੇ ਚਾਹ ਪੀ ਰਹੇ ਸੀ ਹੋ ਗ ਅੱਛਾ ਤੁਸੀਂ ਸਾਨੂੰ ਬਲਾ ਦੋ
ਹਾਂਜੀ ਹਾਂਜੀ
ਪਰ ਆਪਾਂ ਨਾ ਚਾਹ ਪੀਂਦੇ ਨੀ ਹੈ ਰੰਗ ਕਾਲਾ ਹੋ ਜਾਂਦਾ ਸਾਡਾ ਚ ਤ ਆਹ ਜਲਣ ਕਰਦੇ ਨਾ ਤਾਂ ਕਰਕੇ ਅੱਛਾ ਕਲੀ ਸ਼ਰਾ ਬਸ ਦੂਜੇ ਹਾਂਜੀ ਆਪਾਂ ਪਿੱਛੇ ਹੋ ਕੇ ਆ ਸੀ ਹੇਮਕੋਟ ਸਾਹਿਬ ਹੁਣ ਪਿਛਲੇ ਸਾਲ ਵਏ ਸੀੇ ਆਪਾਂ ਹਮਕੋਟ ਸਾਹਿਬ ਬਾਈਕਾਂ ਦੇ ਸਾਰੇ ਯਾਰ ਇਕੱਠੇ ਹੋ ਕੇ ਹਾਂ ਬੜਾ ਚਿਰ ਹੋ ਗਿਆ ਗ ਪਿਛਲੇ ਸਾਲ ਗਏ ਜੇ ਆਪਾਂ ਹੁਣ ਜਾਣ ਦਾ ਪਲੈਨ ਹੈਗਾ ਅਗਲੇ ਹਫ਼ਤੇ
ਅੱਛਾ ਜੀ ਹੋਰ ਉੱਥੇ ਕਿ ਕਿਵੇਂ ਦਾ ਮੌਸਮ ਹੈਗਾ ਹੈ
ਉੱਥੇ -ਉੱਥੇ ਜਿੱਦਾਂ ਸਫ਼ਰ ਕਰੀ ਦਾ ਹੇਮਕੁੰਟ ਸਾਹਿਬ ਜਾਂਦੇ ਹੋਏ ਪਹਿਲੇ ਬਾਈਕ ਕਦੇ ਜਾਣਦੇ ਹਾਂ ਆਪਾਂ ਫਿਰ ਪਹਿਲੇ ਜਾਵਾਂਗੇ ਆਪਾ ਹਰਿਦੁਆਰ ਉੱਥੇ ਨੋ ਮੌਸਮ ਰਹਿੰਦਾ ਨੋਰਮਲ। ਓਹ ਸਾਹਮਣੇ ਪਿਆ ਗਲੱਲਾ। ਨਾ ਨੋਰਮਲ ਹੈਗਾ ਹਰਿਦੁਆਰ ਟੈਂਪਰੇਚਰ ਗਰਮੀ ਹੈਗੀ ਵੈਸੇ ਉੱਧਰ ਤੇ ਜਾ। ਫੇਰ ਜਿੱਦਾਂ - ਜਿੱਦਾਂ ਆਪਾਂ ਉੱਤੇ ਜਾਈ ਜਾਵਾਂਗੇ ਪਹਾੜਾਂ ਦੇ ਕੋਲ ਚੜਦੇ ਜਾਵਾਂਗੇ- ਚੜਦੇ ਜਾਵਾਂਗੇ ਉੱਥੇ ਗਰਮੀ ਜ਼ਿਆਦਾ ਵੱਧ ਜਾਂਦੀ ਏ। ਦਿਨ'ਚ ਗਰਮੀ ਜਿਆਦਾ ਹੋ ਜਾਂਦੀ ਏ। ਤੇ, ਫਿਰ ਨਾਲ ਦੇ ਨਾਲ ਵੀ, ਜਿੱਦਾ ਹੀ ਦਿਨ- ਦਿਨ ਢੱਲੇਗਾ ਸ਼ਾਮਾਂ ਪੈਣਗੀਆਂ ਤਾਂ ਫਿਰ ਠੰਡਾ ਹੋ ਜੇਗਾ ਮੌਸਮ ਉੱਧਰ ਦਾ। ਹਾਂਜੀ ਤਾਂ ਕਰਕੇ, ਫੇਰ, ਵੈਸੇ ਤਾਂ ਠੰਡਾ ਰਹਿੰਦਾ ਮੌਸਮ ਉਧਰ ਤਾਂ ਬਰਫ਼ ਪੈਹੀ ਏ, ਬਰਫ਼ ਪੈਣਡੀਏ ਉੱਥੇ। ਬਿਲਕੁਲ।ਮਤਲਬ, ਐ ਸਮਝੋ ਤੁਹਾਨੂੰ ਗਰਮ ਕੱਪੜੇ ਚਾਹੀਦੇ ਨੇ, ਚਾਹੀਦੇ ਉੱਧਰ ਤਾਂ।
ਅੱਛਾ ਜੀ।
ਫਿਰ ਚੜ੍ਹਾਈ ਦਾ ਟਾਈਮ ਲੱਗਦਾ, ਨਾਲ ਦੀ ਨਾਲ ਜਿੱਦਾਂ ਪਹਿਲੇ ਦੇ ਬੇਸ ਕਦੇ ਗੋਬਿੰਦ ਘਾਟ'ਚ ਉੱਥੇ ਪਹਿਲੇ ਬੈਗ, ਬੂਗ ਜਮਾਂ ਕਰਾ ਦਿਓ ਤੁਸੀਂ, ਉੱਥੇ ਰੁਕ ਜੋ।
ਹਾਂਜੀ-ਹਾਂਜੀ।
ਫਿਰ ਉਸ ਤੋਂ ਬਾਅਦ ਫੇਰ ਨਾਲ ਦੀ ਨਾਲ, ਨਾਲ ਦੇ ਨਾਲ ਫੇਰ ਆਪਾ ਜਿੱਦਾ ਰਾਤੀ ਪਹੁੰਚੇ ਉੱਧਰ ਪਿਛਲੇ ਸਾਲ, ਫਿਰ ਆਰਾਮ-ਅਰੂਮ ਕਰਿਆ ਉੱਥੇ ਗੁਰਦੁਆਰਾ ਸਾਹਿਬ ਹੀ ਲੰਗਰ-ਲੂੰਗਰ ਛਕਿਆ, ਮੱਥਾ ਟੇਕਿਆ, ਫਿਰ ਸਵੇਰੇ ਚੜਾਈ ਚਾਲੂ ਕਰ ਲੈਂਦੇ, ਆਪਾਂ ਸਵੇਰੇ ਚਾਰ ਪੰਜ-ਵਜੇ ਇ ਚਢਾਈ ਚਾਲੂ ਕਰਤੀ ਸੀ, ਆਪਾ। ਫੇਰ, ਆਪਾ ਚ੍ਹੜਾਈ ਕੀਤੀ। ਤਿ, ਫਿਰ ਧੀਰੇ-ਧੀਰੇ ਕਰਕੇ ਚ੍ਹੜਾਈ ਕੀਤੀ। ਚ੍ਹੜਾਈ ਔਖੀ ਹੈ ਨਾ ਉੱਧਰ ਦੀ। ਉਥੇ ਦੀ ਚ੍ਹੜਾਈ ਔਖੀ, ਤਾਂ ਕਰਕੇ ਨਾ ਉਹ, ਨ ਖੜੀ ਚੜਾਈ ਹੈਗ
ਹਾਂਜੀ।
ਹਾਂਜੀ। ਤਾਂ ਨਾ ਖੜੀ ਚੜਾਈ ਹੈਗੀ, ਉਹ ਚੜਨਾ ਆਸਾਨ ਨੀ ਹੈਗਾ, ਉੱਧਰ।
ਉੱਥੇ ਬੱਚਿਆਂ-ਉੱਥੇ ਬੱਚਿਆਂ ਨੂੰ, ਤਾਂਇ ਨੀ, ਲੈਕੇ ਜਾ ਸਕਦੇ‌ ਅ
ਨਾ ਬਚ ਚਆ ਦਾ ਨਾਂ ਮੁਸ਼ਕਿਲ ਹੋ ਜਾਂਦਾ ਹੈ। ਬੰਦਾ ਆਪਣੇ ਆਪ ਨੂੰ ਸਾਂਭੇਗਾ, ਆਪਣੇ ਕੱਪੜਿਆਂ ਨੂੰ ਸਾਂਭੇਗਾ, ਬੂਟ ਭਾਰੀ ਬੜੇ ਪਾਣੇ -ਪਾਣੇ ਪੈਂਦੇ ਨੇ, ਉੱਥੇ ਬਰਫ਼ ਪਈ ਏ।ਕੀ ਪਤਾ, ਰਸਤੇ'ਚ ਬਰਸਾਤ ਹੋਜੇ। ਬੈਗ ਲੈਕੇ ਜਾਏਗਾ ਬੰਦਾ ਨਾਲ ਇੱਕ।
ਹਾਂਜੀ- ਹਾਂਜੀ।
ਫਿਰ ਬੱਚੇ ਹੈ, ਬੱਚੇ ਸਲਾਹ ਤਾਂ, ਮੈਂ ਕਿਹੀ ਦਵਾਂਗੇ ਬੱਚੇ ਹੈਨੀ ਦੋ । ਪਤਾ ਕੀ ਏ, ਬੱਚਿਆਂ ਨਾਲ ਜਾਵਾਂਗੇ ਨ, ਦਿੱਕਤ ਹੋ ਜੇਗੀ। ਬੱਚੇ ਤੰਗ ਕਰਨਗੇ, ਨਹੀਂ। ਬੱਚੇ ਤੰਗ ਕਰਨਗੇ ਤੁਹਾਨੂੰ, ਚੜਾਈ ਕਰਦੇ ਕੀ ਪਤਾ, ਉੱਥੇ ਨਾ ਥੋੜੀ-ਥੋੜੀ ਨਾ ਸਾਹ ਦੀ ਪ੍ਰੋਬਲਮ ਹੋ ਜਾਂਦੀ ਏ, ਬੱਚਿਆਂ ਨੂੰ। ਉਥੇ। ਉਹ, ਫਿਰ ਉ ਤਾਂ, ਕਰਕੇ ਨਾ ਸਾਹ ਨੀ ਲਿਆ ਜਾਂਦਾ ਆ ਪ੍ਰੋਪਰ। ਹਾਂਜੀ। ਫੇਰ ਬੱਚਿਆਂ ਬੱਚਿਆਂ ਲਈ ਨਾ ਮੁਸ਼ਕਿਲ ਹੈਗਾ ਏ ਉੱਧਰ ਜਾਣਾ। ਉਹਨਾਂ'ਕ ਚੱਲ ਰਿਹੈ ਅੱਛਾ। ਜੇ ਕਦੇ ੋ ਲ ਦੋ ਦਿਨ ਦੋ ਹਫ਼ਤੇ ਬਾਦ ਜਾਣਾ ਏ।ਤੁਸੀ? ਛ ਜਾਓ-ਜਾਓ ਰਾਜ ਬੜ ਤੁਸੀਂ ਉਸ ਤੇ, ਉਹ ਬੱਚਿਆਂ ਨਾਲ ਮੁਸ਼ ਕੀ, ਲਿਆਏਗਾ ਚ੍ਹੜਾਈ ਕਰਨਾ ਨ ਉਥੇ ਫਿਰ ਹੋ ਗਏ ਨੇ ਫ੍ਰੀ ਦੂਗੀ ਨਾ
ਤੁਹਾਨੂੰ ਜ਼ਿਆਦਾ ਪਤਾ ਹੈ ਕਿਉਂਕਿ ਤੁ
ਹਾਂਜੀ, ਤੁਹਾਡੇ ਏ ਸੀ ਤਾਂ ਹੀ ਕਰ, ਤਾਂ ਹੀ ਕਰਕੇ ਦੱਸਣ ਡੇਆ ਤੁਹਾਨੂੰ ਤੁਸੀਂ ਨਾ ਬਚਿਆ ਨਾਲ ਸਫ਼ਰ ਨਾ ਕਰਨਾ ਉੱਧਰ। ਤੁਹਾਨੂੰ ਦਿੱਕਤ ਹੋ ਜਾਏਗੀ ਨਾ, ਛੋਟੇ ਬੱਚੇ ਹੋਣਗੇ, ਉਹ ਰੋਣਗੇ, ਪਰੇਸ਼ਾਨ ਹੋਣਗੇ। ਫਿਰ ਨਾ ਛਡਾਈ ਹੋਏਗੀ ਸਾਡ ਹਾਂਜ। ਹਾਂਜੀ-ਹਾਂਜੀ ਬਸ ਜੀ। ਵਧੀਆ ਟੈਮ ਕੱਟੀ ਜਾ ਰਿਹਾ ਸਾਰੇ ਕੇਹੜਾ ਮੁਨ? ਉਹ ਦੁਰਗਾ ਭੱਟੀਆਂ ਹੋਰ, ਤੁਸੀਂ ਜਾਣਾ ਨਾ ਪੂਰਾ ਮੈਂ ਅਗਰ ਤੁਸੀਂ ਜਾਓਗੇ ਨਾ ਹੇਮਕੁੰਡ ਸਾਹਿਬ, ਤੇ ਨਾਲ ਦੇ ਨਾਲ ਤੁਸੀਂ ਨਾ ਰੇਨਕੋਟ ਜ਼ਰੂਰ ਲੈ ਕੇ ਜਾਣਾ ਨਾਲ।
ਔਥੇ ਬਾਰਿਸ਼ ਹੋਣ ਦੀ ਏ?
ਰੇਨਕੋਟ, ਉਹ ਕੁਛ ਨੀ ਪਤਾ ਕਦੋ ਮੀਹ ਆ ਜਾਣਾ ਉੱਧਰ। ਉਹ ਚੜਾਈ ਹੈਗੀ ਏ। ਸਰ ਥੋੜੀ ਚੜਾਈ ਹੈਗੀ, ਸੋਲਾਂ ਕਿਲੋਮੀ ਹੈਗੀ ਏ ਖੂਨ ਟੈਸਟ ਖੜੀ ਚੜਾਈ ਏ, ਤਾਂ ਕਰਕੇ ਜਿਆਦਾ ਲੱਗਣ ਡੀ ਏ। ਉਹ ਤਾਂ ਕਰਕੇ ਨਾ, ਕੋਈ ਅਸਾਨ ਨੀ ਹੈਗਾਾ। ਗਰਮੀ। ਕਦੇ ਨੀ ਆਉਂਦੀ, ਉੱਥੇ ਤਾਂ ਬਰਫ਼ ਪੈਂਡੀ ਅਜੇ ਵੀ ਦਸ-ਹਜ਼ਾਰ ਦਾ ਆਇਆ ਨੀ, ਦਸ ਦੇ, ਪੰਜਾਹ-ਹਜ਼ਾਰ ਕਾਰ ਫਿਰ ਆਪਣੇ ਔਰੇ ਪੁੱਛੋਂ ਨਾ। ਆਹ, ਉੱਥੇ ਓਨੁ ਵਿਆਏ ਨੇ, ਉੱਥੇ ਥਨ ਲੋਕ ਇਸ ਟਾਈਮ ਦਾ ਪੁੱਛੋ ਤੁਸੀਂ ਕਿੰਨੀ ਗਰਮੀ ਪੈਣੀ ਤੁਸੀਂ ਇਸ ਟਾਈਮ ਤਾਂ ਏ ਸੀ ਔ ਬੋਲ ਗਏ ਨੇ, ਏ ਸੀ ਜਵਾਬ ਦੇਗੇ ਨੇ, ਰਾਤੀ ਨੀਂਦਰ ਈ ਨੀ ਆਂਦੀ। ਰਾਤੀ ਨੀਂਦਰ ਈ ਨੀ ਪੈਣ ਡੀ, ਯਾਰ ਕੀ ਕਰੀਏ ਅਪਾਂ? ਮੈ ਸੁੱਤਾ ਰਾਤੀ, ਲੇਟ ਸੁੱਤਾ, ਸਵੇਰੇ ਪੰਜ ਛੇ, ਛੇ ਵਜੇ ਬੋਤ ਇੰਨੀ ਗਰਮੀ ਲੱਗੀ, ਇੰਨੀ ਕਾਲ ਪੈ ਗਈ ਨਾ, ਪੁੱਛੋ ਨਾ ਤੁਸੀਂ। ਪੁੱਛੋ ਨਾ ਕੂਲਰ ਵੀ ਜਵਾ ਸਈ, ਕੁੱਲਰ ਏ ਸੀ ਜਵਾਬ ਦੇ ਦਿੰਦੇ, ਕੁੂੱਲਰ ਕੀ ਚੀਜ਼ ਏ ਫਿਰ ਜੀ। ਤੁਸੀਂ ਦੱਸੋ? ਕੂਲਰ ਕੀ ਚੀਜ਼ ਏ? ਜਬ ਏ ਸੀ ਜਵਾਬ ਦੇ ਗਏ ਨੇ, ਬੜੀ ਗਰਮੀ ਪੈਣ ਡੀ ਏ ਤੁਸੀਂ ਪੁੱਛੋ ਨਾ। ਹਾਂਜੀ-ਹਾਂਜੀ। ਤੁਸੀਂ ਜਾ ਕੇ ਆਓਗੇ ਨਾ, ਤਾਂ ਤੁਹਾਨੂੰ ਮਜ਼ਾ ਵੀ ਆਏਗਾ ਨਾਲ-ਨਾਲ, ਥਕਾਵਟ ਹੋ ਜਾਏਗੀ, ਲੇਕਿਨ ਤੁਸੀਂ ਚੜ ਜੋਗੇ। ਹਾਂਜੀ। ਕਰੋੜੋ ਰੁਪਏ, ਏਈ ਕਰਾਨੀ ਏ ਨਾ, ਤੁਸੀਂ ਬਸ ਓਹੀ ਮੈਂ ਕਹਿਣ, ਸਲਾਹ ਏਹੀ ਦਵਾਂਗਾ ਤੁਹਾਨੂੰ ਕਿ ਬੱਚਿਆਂ ਨਾਲ ਨਾ ਜਾਣਾ ਤੁਸੀਂ। ਬੱਚਿਆਂ ਨਾਲ ਜਾਓਗੇ ਨਾ, ਦਿੱਕਤ ਹੋਏਗੀ ਤਨੂੰ। ਕੇਸ ਕਰਦੋ ਜੀ, ਅੱਛਾ, ਅੱਛਾ ਜੀ, ਹਰਿਦਵਾਰ ਤੱਕ ਟ੍ਰੇਨ ਤੇ ਜਾਓਗੇ ਤੁਸੀਂ। ਅੱਛਾ, ਬੜੀ ਜਲ, ਅੱਛਾ। ਆਪਾਂ ਤਾਂ ਬਾਈਕਾਂ ਤੇ ਜਾਂਦੇ ਆ ਨਾ ਤਾਂ ਕਰਕੇ, ਆਪਾਂ ਬਾਈਕਾਂ ਤੇ ਜਾਂਦੇ ਆ। ਹਾਂ ਪਰ ਰਸਤੇ ਚ ਜਾਂਣੇ ਹਾਂ ਨਾ, ਜਿੱਦਾਂ ਥੋੜ੍ਹੀ ਦੇਰ ਸਫ਼ਰ ਕੀਤਾ, ਅਧੇ ਕੇਂਟੇ-ਕੇਂਟੇ ਦਾ ਸਫ਼ਰ ਕਰਕੇ ਫਿਰ ਖਾ ਪੀ ਕੇ।
ਤੁਸੀਂ ਗੱਡੀ ਚਲੇ ਜਾਓ ਚਾਹੇ ਤੁਸੀਂ ਅੱਗੇ ਵੀ ਬਾ ਜਾਓਗੇ ਦੀਵਾਰ ਤੋਂ ਅੱਗੇ। ਕੀ ਕੁ ਉਹ ਉਦੇ ਪੈਸੇ ਦਾ। ਕਰ ਕਹਿ ਤੁਸੀਂ ਇੱਕ ਕੰਮ ਕਰੋ ਨਾ ਗੱਡੀ ਕਰਾ ਲੋ ਤੁਸੀਂ ਸੈਵਨ ਸੀਟਰ ਸਭ ਤੋਂ ਵਧੀਆ। ੈ ਕੋਈ ਪੈਸੇ ਵਾਪਸ। ਅੱਛਾ ਫਿਰ ਤਾਂ ਫਿਰ। ਪੈਸਾ ਤਾਂ ਹੀ ਕਰਵਾਤਾ ਕਿਵੇਂ ਕਰੋਗੇ ਤੁਹਾਡੇ ਲਈ ਆਸਾਨ ਨੀ ਹੋਊਗਾ ਕਿਉ ਨਾ ਹਰਿਦੁਆਰ ਤੋਂ ਅੱਗੇ ਤੁਹਾਡੇ ਲਈ ਆਸਾਨ ਨੀ ਹੈਗਾ ਨਾ। ਜ਼ਿਆਦਾ ਸੰਗਤ ਹੈ ਤੁਸੀਂ ਜਾਓਗੇ ਕਿਰਾਇਆ ਜਿਆਦਾ ਲੱਗ ਜਾਏਗਾ ਫਿਰ। ਫੇਰ ਇੱਕ ਕੰਮ ਕਰਨਾ ਨਾ ਇੱਕ ਟੂਰ ਐਂਡ ਟਰੈਵਲਰ ਕਰ ਲੈਣਾ ਤੁਸੀਂ ਫਿਰ। ਏਸ਼ੀਆ ਵਾਲੀ ਉਹਦੇ ਚਲੇ ਜਾਣਾ ਉਹ ਲੈ ਜਾਣਾ ਤੁਹਾਨੂੰ ਗੋਬਿੰਦ ਘਾਟ। ਹਾਂਜੀ ਹੋਰ? ਮੱਥਾ ਟੇਕ ਕੇ ਆਣਾ ਉਥੇ ਉੱਤੇ ਜਾ ਕੇ ਨਾ। ਸਾਡੇ ਨਾ ਦਾ ਵੀ ਟੇਕ ਦੇਣਾ ਆਪਾਂ ਲੇਟ ਆਵਾਂਗੇ। ਅਰੇ ਕੱਲ ਪਾਪਾ ਜੀ ਹਾਂਜੀ। ਵਦ। ਮੈਂ ਪ੍ਰਮ ਸ ਖਿਆ ਕਿਸੇ ਕੋਲੋਂ ਹਮ ਕੁ ਆਰ ਦਿੱਤਾ ਨ ਵਾਪਸ ਫ ਯ ਲੁਕਾ ਛੁਪੀ ਖੇਲਦੇ ਸੀ ਆਪਾਂ ਸਾਰੇ। ਗਲੀ ਦੇ ਬੱਚੇ ਇਕੱਠੇ ਹੋ ਗਏ, ਲੈਟ ਚਲੀ ਗਈ, ਸਾਰੇ ਬੱਚੇ ਫਿਰ ਅੰਦਰ ਚੁੱੱਕ ਜਾਂਦੇ ਸੀ ਫਿਰ ਵਾਰੀ ਵਟਾ ਕਰਕੇ ਫਿਰ। ਖੇਲਦਾ। ਲੈਟ ਨਾ ਜਾਏ ਨਾ ਤਾਂ ਖੇਲਣ ਦਾ ਮਜਾ ਹੈਗਾ ਬੱਚੇ ਚ ਛੋਟਾ ਜਿਹਾ ਹੁੰਦੇ ਦਾ। ਕੀ ਹੈ ਕੀ ਨਹੀਂ।
ਹਾਂਜੀ ਹਾਂਜੀ ਸਹੀ ਗੱਲ ਹੈਗੀ ਏ।
ਰਾਹੁਲ।
ਹੋਰ ਕਿਹੜੀ ਗੇਮ ਪਸੰਦ ਸੀ।
ਉਹ ਆਪਾਂ ਸ਼ੁਰੂ ਦਾ ਸ਼ੌਕ ਕ੍ਰਿਕਟ ਦਾ ਸੀ ਬਚਪਨ ਤੋਂ ਹੀ। ਉਹੀ ਕਹਿੰਦੇ ਤੁਸੀਂ ਦੱਸੋ ਕਿਹੜੀ ਗੇਮ ਪਸੰਦ ਹੈ ਤੁਹਾਨੂੰ? ਕਿਹੜੀ ਖੇਡ ਖੇਡਦੇ ਤੁਸੀ ਬਚਪਨ ਚ? ਠੀਕ ਬੈਡਮਟ। ਕੈਹੇੇ ਵੀੈ।
ਹਾਂਜੀ।
ਉਹਦੇ ਚ ਵੀ ਥਕਾਵਟ ਹੀ ਹੋ ਜਾਂਦੀ ਹੈ ਠੀਕ ਠਾਕ ਨਾ।
ਹਾਂਜੀ। ਫਿਰ ਉਹਦੇ ਖੇਲਣ ਖੇਲਣ ਵਿੱਚ ਮਜ਼ਾ ਵੀ ਤੇ ਆਉਂਦਾ ਬੜਾ।
ਹ। ਹਾਂ ਫਿਰ ਬੜਾ ਨਾਲ ਦੇ ਨਾਲ ਪਸੀਨਾ ਆ ਜਾਂਦਾ। ਹਾਂਜੀ। ਹਾਂ ਮੈਂ ਉਹੀ ਕਹਿਣ ਡਿਆ ਤਾਂ ਮਜ਼ਾ ਤਾਂ ਆਏਗਾ ਫਿਰ ਖੇਡਣ ਦਾ ਬੈਡਮਿੰਟਨ ਚ।
ਹਾਂਜੀ ਹਾਂਜੀ ਚਲੋ ਠੀਕ ਹੈ ਫੇਰ ਮੈਂ ਥੋੜ੍ਹੀ ਦੇਰ ਚ ਗੱਲ ਕਰਦੀ ਹਾਂ ਤੁਹਾਡੇ ਨਾਲ।
ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ।
ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ ਦੀ ਫਤਿਹ। ! ! ! !